ਹ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
ਠੀਕ ਠਾਕ।
ਹੈਲੋ।
ਹੋਰ ਜੀ ਠੀਕ ਠਾਕ।
ਹਾਂਜੀ ਹਾਂਜੀ ਵਧੀਆ ਜੀ ਤੁਸੀਂ ਦੱਸੋ
ਸਭ ਵੀ ਸਭ ਵਧੀਆ ਜੀ ਹੋਰ ਕਰ ਪਰਵਾਰ ਸਭ ਠੀਕ ਠਾਕ
ਹਾਂਜੀ ਹਾਂਜੀ ਸਭ ਵਧੀਆ ਹੋਰ ਕੀ ਕਰਦੇ ਸੀ?
ਬਸ ਬਰਸਾਤ ਲੱਗੀ ਸੀ ਮੌਸਮ ਦਾ ਆਨੰਦ ਲੈ ਰਹੇ ਸੀ।
ਹਾਂਜੀ ਹਾਂਜੀ ਸਾਡੇ ਇੱਧਰ ਵੀ ਨਾ ਬਾਦਲ ਤੇ ਬੰਨੇ ਰੇ ਨੇ ਤੇ ਪਰ ਬਾਰਿਸ਼ ਨਹੀਂ ਆ ਰਹੀ ਮੈਂ ਕਿਹਾ ਹਜੇ ਲੱਗਦਾ ਥੋੜੀ ਦੇਰ ਤੱਕ ਆ ਜੇ ਗੀ ਬਰਸਾਤ ਤੁਹਾਡੇ ਉੱਧਰ ਹੋਗੀ ਏ?
ਗਈ ਆ ਗਈ ਹੈ ਐਨੀ ਕੁ ਗਰਮੀ ਤੋਂ ਰਾਹਤ ਮਿਲੀ ਹੈ ਨਾ ਕਿ ਐੰਨੀ ਕੁ ਗਰਮੀ ਹੋਈ ਸੀ ਕੀ ਦੱਸਾਂ ਤੁਹਾਨੂੰ। ਇੰਨਾ ਵਧੀਆ ਲੱਗ ਰਿਹਾ ਨਾ ਕਿ ਵਧੀਆ ਹੋ ਗਿਆ ਤੁਹਾਡੇ ਉੱਧਰ ਨਹੀਂ ਆਈ?
ਸਾਡੇ ਇੱਧਰ ਨਾ ਮਤਲਬ ਬੱਦਲ ਤੇ ਬੰਨੇ ਰੇ ਨੇ ਪਰ ਮੈਨੂੰ ਲੱਗਦਾ ਆਈ ਜਿ ਜਦੋਂ ਵੀ ਬੱਦਲ ਬਣਦੇ ਆ ਸਾਡੇ ਇੱਧਰ ਆਈ ਆ ਜਾਂਦੀ ਹੈ ਦਸ ਪੰਦਰਾਂ ਮਿੰਟ ਤੱਕ। ਤਾਂ ਜਦੋਂ ਵੀ ਬਾਰਿਸ਼ ਆਂਦੀ ਹੈ ਸਾਡੇ ਇੱਧਰ ਮੌਸਮ ਇੰਨਾ ਵਧੀਆ ਹੋ ਜਾਂਦਾ ਹੈ ਹਲਕੀ ਹਲਕੀ ਬਰਸਾਤ ਨੂੰ ਵੇਖ ਕੇ ਠੀਕ ਹੈ ਜਦੋਂ ਹਲਕੀ ਹਲਕੀ ਹੋਣੀ ਸ਼ੁਰੂ ਹੁੰਦੀ ਹੈ ਤਾਂ ਮੈਨੂੰ ਇੰਨਾ ਚੰਗਾ ਲੱਗਦਾ ਉਹਨੂੰ ਦੇਖ ਕੇ। ਮੈਂ ਤਾਂ ਕਦੀ ਕਦੀ ਨਾਨ ਚਲੀ ਜਾਂਦੀ ਹਾਂ ਬਾਰਿਸ਼ ਚ।
ਅੱਛਾ!
ਹਾਂਜੀ!
ਸਾਡੇ ਇੱਧਰ ਤੇ ਆ ਗਈ ਹੈ ਪਰ ਬੜੀ ਤੇਜ਼ ਆ ਰਹੀ ਏ!
ਅੱਛਾ!
ਐਨੀ ਕ ਠੰਡੀ ਹਵਾਵਾਂ ਚੱਲਦੀਆਂ ਪਈਆਂ ਨੇ ਕੀ ਦੱਸਾਂ ਤੁਹਾਨੂੰ! ਇੰਨਾ ਚੰਗਾ ਲੱਗ ਰਿਹਾ ਨਾ!
ਹਾਂਜੀ ਹਾਂਜੀ! ਹਾਂਜੀ ਇਹ ਬਰਸਾਤ ਦਾ ਮੌਸਮ ਤੇ ਨਾ ਆਪਣੀ ਖੁਸ਼ੀ ਲੈ ਕੇ ਆਂਦਾ ਏ! ਸਾਨੂੰ ਕਿਉਂਕਿ ਇੱਕ ਤੋਂ ਗਰਮੀ ਤੋਂ ਰਾਹਤ ਮਿਲ ਜਾਂਦੀ ਹੈ। ਹਨਾ ਤੇ ਚਾਰੋਂ ਪਾਸੇ ਉਹ ਹਰਿਆਲੀ ਹਰਿਆਲੀ ਫੈਲਾ ਦਿੰਦਾ। ਹੈ ਨਾ।
ਹਾਂਜੀ ਬੱਚਿਆਂ ਵੀ ਬ ਬੱਚੇ ਵੀ ਇੰਨੇ ਖੁਸ਼ ਨੇ ਬਰਸਾਤਾਂ ਚ ਨਾਹ ਰਹੇ ਨੇ ਕਿ ਗਰਮੀ ਤੋਂ ਏ ਉਹਨਾਂ ਲਈ ਤੇ ਇੱਕ ਉਹੀ ਹੈਗਾ ਨਾ ਕਿ ਖੇਡ ਹੋ ਗਿਆ।
ਹਾਂਜੀ ਹਾਂਜੀ ਬੱਚਿਆਂ ਦਾ ਤਾਂ ਖੇਡ ਹੈ ਦੇਖੋ। ਬਰਸਾਤ ਆਂਦੇ ਇ ਉਹ ਛੱਤ ਤੇ ਚੱਲ ਜਾਂਦੇ ਨੇ ਨਾਨ। ਲੱਗ ਜਾਂਦੇ ਨੇ ਬੱਚਿਆਂ ਨੂੰ ਤੇ-
ਹੁਣ ਹੁਣ ਵੀ ਤੇ ਉਹੀ ਇਹੀ ਕਰ ਰਹੇ ਨੇ ਉਹ।
ਹਾਂਜੀ ਹਾਂਜੀ ਸਾਡੇ ਇੱਧਰ ਵੀ ਜਦੋਂ ਹੋਏ ਬਸ ਜੀ ਮੈਨੂੰ ਹਾਏ ਮੈਂ ਤੁਹਾਡੇ ਨਾਲ ਗੱਲ ਕਰ ਹੀ ਰਹੀ ਹਾਂ। ਦੇਖੋ ਗੱਲ ਕਰਦੇ ਕਰਦੇ ਸਾਡੇ ਇੱਧਰ ਵੀ ਬਾਰਿਸ਼ ਸ਼ੁਰੂ ਹੋਗੀ। ਇੰਨੀ ਤੇਜ਼ ਆਈ ਏ! ਇਕਦਮ ਪਹਿਲੇ ਹੌਲੀ ਹੋਲੀ ਸੀਗੀ ਹੁਣ ਇੰਨੀ ਤੇਜ਼ ਹੋ ਗਈ ਏ ਸਾਡੇ ਇੱਧਰ ਵੀ।
ਬਰਸਾਤ ਦਾ ਇੱਕ ਨੁਕਸਾਨ ਵੀ ਹੋਰ ਹੈਗਾ ਨਾ ਸਾਰਾ ਘਰ ਕਿਲਾ ਕਿਲਾ ਤੇ ਰੋੜਾ ਦੇ ਪਾਣੀ ਭਰ ਜਾਣਾ ਬੰਦਾ ਆ ਜਾ ਨਹੀਂ ਸਕਦਾ ਆਏ ਪਰ ਇੰਨੀ ਕ ਆਏ ਕਿ ਵਧੀਆ ਮੌਸਮ ਹੋ ਜੇ।
ਹਾਂਜੀ ਹਾਂਜੀ ਉਹ ਤੇ ਹੈ ਹੀ ਉਹ ਤੇ ਹੈ ਹੀ! ਦੇਖੋ ਜਿੱਥੇ ਜਿਸ ਚੀਜ਼ ਦੇ ਲਾਭ ਹੈਗੇ ਉਹਦੇ ਨੁਕਸਾਨ ਵੀ ਹੈਗੇ ਫਿਰ ਹਨਾ। ਫਾਇਦੇ ਨੁਕਸਾਨ ਤੇ ਦੋਨੋ ਹੁੰਦੇ ਇੱਕ ਚੀਜ਼ ਦੇ। ਆਂਦੀ ਏ ਮਤਲਬ ਜਿਹੜੀ ਮਤਲਬ ਠੀਕ ਠਾਕ ਬਾਰਿਸ਼ ਆਏ ਤਾਂ ਠੀਕ ਆ ਮੌਸਮ ਨੂੰ ਠੀਕ ਘਰ ਚ ਜੇ ਹਨਾ, ਥੋੜਾ ਹਰਿਆਲੀ ਫੈਲਾ ਜੇ, ਪਰ ਇਹ ਬਹੁਤ ਜਿਹੜੀ ਬਹੁਤ ਜ਼ਿਆਦਾ ਵਾਲੀ ਬਾਰਿਸ਼ ਹੁੰਦੀ ਹੈ ਨਾ, ਉਹ ਕੀ ਕਰਦੀ ਹੈ ਕਦੀ-ਕਦੀ ਸੜਕਾਂ ਤੇ ਪਾਣੀ ਤੇ ਭਰਦੀ-ਭਰਦੀ ਹੈ, ਫਸਲਾਂ ਵੀ ਖ਼ਰਾਬ ਕਰ ਜਾਂਦੀ ਹੈ। ਜਿਹੜੀ ਕਿਸਾਨਾਂ ਨੇ ਇਨੇ ਟਾਈਮ ਤੋਂ ਫਸਲ ਫਸਲਾਂ ਉਗਾਈ ਦੀ ਹੈ, ਉਹ ਸਾਰੀ ਫਸਲਾਂ ਖ਼ਰਾਬ ਕਰ ਜਾਂਦੀ ਹੈ।
ਹ ਜੀ!
ਹਾਂਜੀ!
ਬਰਸਾਤ ਇੰਨੀ ਕੁ ਹੋਰ ਤੇ ਹੈਜੀ
ਜੀ ਜੀ, ਬੱਚੇ ਵੀ ਨਾ, ਮਤਲਬ ਵੈਸੇ ਬੱਚੇ ਤਾਂ ਖੁਸ਼ ਹੈਗੇ, ਬੱਚਿਆਂ ਦਾ ਦੇਖੋ ਇੱਕ ਹੋਰ ਖੇਡ ਹੈਗਾ, ਬਾਰਿਸ਼ ਚ ਕੀ ਕਰਦੇ ਨੇ? ਠੀਕ ਆ, ਉਹ ਲੈ ਲੈਂਦੇ ਨੇ, ਕਾਗਜ਼ ਲੈ ਲੈਂਦੇ ਨੇ।
ਨਾ ਬਣਾ ਜੀ ਹਾਂਜੀ, ਹਾਂਜੀ! ਇਹਹੀ ਹਿਸਾਬ ਹੈ ਬੱਚਿਆਂ ਦਾ ਅੱਜ-ਕੱਲ੍ਹ ਦੇ। ਅਤੇ ਨਾਲੇ, ਜਿਹੜੀ ਗਰਮੀਆਂ ਕਰਕੇ ਪੇੜਾਂ ਨੂੰ ਵੀ ਨੁਕਸਾਨ ਹੋ ਰਿਹਾ ਸੀ, ਪੌਦਿਆਂ ਨੂੰ ਵੀ, ਉਹਨਾਂ ਨੂੰ ਵੀ ਤਾਂ ਸਹੀ ਲੱਗੇਗਾ ਨਾ, ਤਾਂਹੀ ਤਾਂ, ਤਹੀ ਤਾਂ ਉਹ ਵੀ ਛੱਡਣ ਗ ਆਕਸੀਜਨ।
ਹਾਂਜੀ ਹਾਂਜੀ, ਉਹੀ ਤੇ ਮਤਲਬ ਰਾਹਤ ਤੇ ਦੇਖੋ ਮਿਲਨੀ ਹੈ ਕਿਉਂਕਿ ਪਤਾ, ਕਿ ਪਿਛਲੇ ਮਹੀਨੇ ਇੰਨੀ ਗਰਮੀ ਸੀ। ਔਰ ਬਾਰਿਸ਼ ਇੱਕ ਵਾਰੀ ਵੀ ਨਹੀਂ ਹੋਈ ਸੀਗੀ ਹੁਣ। ਠੀਕ ਆ ਮੰਨ ਲਓ ਤੁਸੀਂ ਇਹ ਘੰਟਾ ਵੀ ਹੁੰਦੀ ਹੈ। ਤੇ ਬਹੁਤ ਜਿਆਦਾ ਠੰਡਕ ਦੇ ਜਾਏਗੀ ਠੀਕ ਆ। ਖੇਤਾਂ ਚ ਵੀ ਪਾਣੀ ਚੰਗੇ ਤਰੀਕੇ ਨਾਲ ਚੱਲਜੂਗਾ ਹਨਾ। ਮਿਲਲੇਗੀ ਮੌਸਮ ਚ ਇੱਕ ਹੋਰ ਗੱਲ ਦੱਸਾਂ। ਜਦੋਂ ਵੀ ਬਾਰਿਸ਼ ਦਾ ਮੌਸਮ ਹੁੰਦਾ ਮੇਰੇ ਲਈ ਤਾਂ ਸਿਆਪ ਪੈ ਜਾਂਦਾ ਮੈਨੂੰ। ਤੇ ਕਹਿੰਦੇ ਨੇ ਘਰ ਦੇ ਤੁਸੀਂ ਚਾਏ ਬਣਾਓ ਤੁਸੀਂ ਪਕੌੜੇ ਬਣਾਓ ਦੇਖੋ।
ਹੋੋ ਉਹ। ਜਨਾਨੀਆਂ ਦਾ ਕੰਮ ਕੀ ਹੁੰਦਾ ਜੀ ਹੋਰ ਕੀ ਕਰੀਏ। ਮਸਾਂ ਤੇ ਬਾਰਿਸ਼ ਲੱਗਦੀ ਹੈ ਤਾਂ ਚਾਹ ਤੇ ਪਕੌੜੇ ਬਣਦੇ ਨੇ ਤਾਂ ਚਾਹ ਤੇ ਪਕੌੜੇ ਤੇ। ਚਾਏ ਬਣਦੇ ਨੇ, ਕਿੰਨਾ, ਕਿੰਨਾ, ਕਿੰਨਾ ਕੁ ਸਵਾਦ ਆਉਂਦਾ ਨਾ, ਬਾਰਿਸ਼ ਬਹਿ ਕੇ ਖਾਣ ਦਾ। ਪਕੌੜਿਆਂ ਦਾ ਅਲਗ ਹੀ ਪ੍ਰਭਾਵ ਹੈਗਾ।
ਸਹੀ ਜੀ, ਸਹੀ ਹੈ, ਮਤਲਬ ਬਾਰਿਸ਼ ਦੇ ਮੌਸਮ ਹੁਣ ਜ ਦੇਖੋ ਇੰਨੇ ਸਵਾਦ ਲੱਗਦੇ ਵੀ ਨਹੀਂ ਹੈਗੇ। ਪਰ ਆਪਾਂ ਜਦੋਂ ਬਾਰਿਸ਼ ਦੇ ਕੋਲ ਬਹਿ ਕੇ ਚਾਹ ਪੀਏ, ਤੇ ਬਾਰਿਸ਼ ਦੇ ਕੋਲ ਬਹਿ ਕੇ ਜਦੋਂ ਆਪਾਂ ਪਕੌੜੇ ਖਾਂਦੇ ਆ ਨਾ, ਉਹਦਾ ਤਾਂ ਇੰਨਾ ਅਲੱਗ ਹੀ ਸਵਾਦ ਹੁੰਦਾ ਹੈ ਨਾ, ਮੈਂ ਤੁਹਾਨੂੰ ਕੀ ਦੱਸਾਂ!
ਜੀ ਜੀ ਹਾਂਜੀ।
ਹਾਂਜੀ, ਤੇ ਮੈਨੂੰ ਲੱਗਦਾ ਜਿਹੜੀ ਇਹ ਵਰਸ਼ਾ ਹੈ ਨਾ ਇਹ ਸਮੇਂ-ਸਮੇਂ ਤੇ ਹੋ ਜਾਣੀ ਚਾਹੀਦੀ ਹੈ। ਅਗਰ ਇਹ ਵਰਸ਼ਾ ਸਮੇਂ-ਸਮੇਂ ਤੇ ਨਹੀਂ ਹੋਏਗੀ ਨਾ ਤੇ ਜਿਹੜੀ ਫਸਲ ਹੁੰਦੀ ਹੈ ਨਾ, ਉਹ ਚੰਗੀ ਨੀ ਹੁੰਦੀ। ਤਾਂ ਕਿਸਾਨਾਂ ਨੂੰ ਕੀ ਹੁੰਦਾ ਫਿਰ ਨੁਕਸਾਨ ਝੇਲਣਾ ਪੈਂਦਾ ਹੈ। ਪਰ ਜੇ ਸਮੇਂ ਸਮੇਂ ਤੇ ਹੋ ਜੇ ਤੇ ਕਿਸਾਨਾਂ ਨੂੰ ਵੀ ਲਾਭ ਹੁੰਦਾ ਹਨਾ।
ਤੁਸੀਂ ਪਿੱਛੇ ਵੇਖ ਹੀ ਸਕਦੇ ਹੋ ਜਿਹੜਾ ਪੰਜ ਜੀ ਜੀ ਹਾਂਜੀ। ਤੁਸੀਂ ਵੇਖ ਸਕਦੇ ਹੋ ਪਿੱਛਾ ਕਿੰਨੇ ਕੁ ਬੁਰਾ ਹਾਲ ਹੋਇਆ ਸੀ ਪੰਜਾਬ 'ਚ। ਹਫ਼ਤਾ ਕ ਪੂਰੀ ਬਾਰਿਸ਼ ਚੱਲਹੀ ਹੈ ਤਾਂ। ਪੂਰਾ ਪੰਜਾਬ ਦਾ ਸਿਸਟਮ ਹਲਾਤ ਕਿੰਨੇ ਕੁ ਕਿ ਗਰੀਬਾਂ ਨੂੰ ਨੁਕਸਾਨ ਹੋਇਆ ਫਸਲਾਂ ਗਈਆਂ ਨੇ ਫਸਲਾਂ 'ਚ। ਪਾਣੀ ਭਰ ਗਿਆ ਉੱਤੇ ਉੱਤੇ ਤੱਕ ਲੋਕਾਂ ਦੇ ਘਰ ਢਹਿ ਗਏ ਨੇ। ਇੰਨਾ ਕੁ ਨੁਕਸਾਨ ਹੋਇਆ। ਅਤੇ ਜਿਹੜੇ ਸੇਵਾਦਾਰ ਹੈਗੇ ਨੇ ਉਹ ਸਮਾਨ ਇਕੱਠਾ ਕਰਕੇ ਪੰਜਾਬ ੱਚ ਗਏ ਨੇ ਕਈ ਕ ਸਿੰਗਰਾਂ ਆਏ ਨੇ।
ਜਾਂਦੇ ਰਹਿੰਦੇ ਨੇ ਮਤਲਬ, ਸੇਵਾ ਕਰਨ ਉਹ ਹਨਾ। ਤਾਂ ਜਿਹੜਾ ਬਾਰਿਸ਼, ਦਾ ਮੌਸਮ ਹੁੰਦਾ ਹੈ ਨਾ। ਉਹ ਉਹਦੇ ਚ ਨਾ ਦੇਖੋ, ਸਾਨੂੰ ਨਾ ਥੋੜਾ ਧਿਆਨ ਵੀ ਰੱਖ। ਰਖਣਾ ਚਾਹੀਦਾ। ਭਰਾ ਜੀ ਪਤਾ ਕੀ ਬਾਰਿਸ਼ ਦੇ ਮੌਸਮ ਚ ਕੀ ਹੁੰਦਾ ਹੈ। ਕਿਉਂਕਿ ਨਾ। ਮੱਛਰ ਵੱਧਦਾ ਜਾ ਰਿਹਾ- ਵੱਧਦਾ ਜਾ ਰਿਹਾ ਹਨਾ। ਡੇਂਗੂ ਹੋ ਰਿਹਾ, ਮਲੇਰੀਆ ਹੋ ਰਹੀ ਹੈ।
ਹਾਂਜੀ- ਹਾਂਜੀ। ਨਾਲੇ ਬਿਮਾਰੀਆਂ ਵੀ ਫੈਲਦੀਆਂ ਨੇ ਨਾ ਬਾਰਿਸ਼ ਕਰਕੇ। ਇੱਕ ਤਰਫੋਂ ਇੱਕ ਤਰਫ ਉਹ ਚੰਗਾ ਵੀ ਹੈਗਾ। ਇਕ ਤਰਫੋ ਨੁਕਸਾਨ ਵੀ ਹੈਗਾ। ਨੁਕਸਾਨ ਏ ਹੈਗਾ ਕਿ ਬਿਮਾਰੀਆਂ ਲੱਗਦੀਆਂ। ਨੇ ਚੰਗਾ ਹੈਗਾ ਕਿ, ਗਰਮੀ ਨੂੰ ਰਾਤ ਦਿੰਦੀਆਂ ਨੇ।
ਹਾਂਜੀ, ਨਾਲੇ ਉਹੀ ਤੇ ਸਾਨੂੰ ਨਾ ਜਦੋਂ ਵੀ ਬਾਰਿਸ਼ ਆਏ। ਸਾਨੂੰ ਸਾਫ਼ ਸਫ਼ਾਈ ਦਾ ਬਹੁਤ ਜ਼ਿਆਦਾ ਧਿਆਨ ਰੱਖਣਾ ਚਾਹੀਦਾ। ਜਿਵੇਂ ਤੁਹਾਨੂੰ ਲੱਗੇ ਕਿ ਸਾਡੇ ਕੋਲ ਪਾਣੀ ਜੰਸ ਗਿਆ। ਹਨਾ, ਆਸ- ਪਾਸ ਤੁਹਾਨੂੰ ਲੱਗ। ਲੱਗ ਰਿਹਾ ਬਾਰਿਸ਼ ਦਾ ਪਾਣੀ ਇਕੱਠਾ ਹੋ ਗਿਆ। ਨਾਲੋਂ- ਨਾਲ ਹੀ ਬਾਰਿਸ਼ ਦਾ ਪਾਣੀ ਕੱਢ ਦੋ। ਨਹੀਂ ਕੱਢੋਗੇ ਤੇ ਉੱਥੇ ਮੱਛਰ ਆਉਣਗੇ।
ਜਿਹੜਾ ਜਿਨਾਂ ਦੇ ਘਰ ਦੇ ਕੋਲ ਨਾਲੀਆਂ ਹੈਗੀਆਂ ਨੇ। ਤੇ ਉਹ ਭਰ ਜਾਂਦੀਆਂ ਨੇ ਤੇ ਗੰਦਾ ਪਾਣੀ ਬਾਹਰ ਆਉਂਦਾ। ਉਹੀ ਪੈਰ ਘਰ ਚ ਆਉਂਦੇ ਨੇ। ਉੱਤੋਂ ਕੋਈ ਮਹਿਮਾਨ ਆ ਜਾਵੇ। ਤਾਂ ਕਿੰਨੀ ਖੇਚਲ ਹੁੰਦੀ ਹੈ, ਤੁਹਾਨੂੰ ਖੁਦ ਹੀ ਪਤਾ।
ਹਾਂਜੀ- ਹਾਂਜੀ ਉਹੀ ਤੇ ਨਾ। ਇਸ ਮੌਸਮ ਚ ਨਾ ਥੋੜਾ ਸਾਨੂੰ। ਧਿਆਨ ਰੱਖਣਾ ਚਾਹੀਦਾ। ਆਪਣੇ ਆਪ ਦਾ ਬਚਾਅ ਵੀ ਕਰਨਾ ਚਾਹੀਦਾ, ਹਨਾ। ਅੱਜ ਕੱਲ ਸਕੂਲਾਂ ਚ ਵੀ ਤੁਸੀਂ ਦੇਖ ਲਓ। ਅਹ ਵਰਸ਼ਾ ਜਿਹੜਾ ਹੈਗਾ, ਵਰਸ਼ਾ ਜਲ ਹੁੰਦਾ ਉਹਦੇ ਤੇ ਵੀ ਟੀਚਰਾਂ ਬੱਚਿਆਂ ਨੂੰ ਬੜਾ ਕੁੱਝ ਸਿਖਾਉਂਦੀ ਹੈ। ਤੇ ਇਹ ਵੀ ਦੱਸਦੀ ਹੈ, ਕਿ ਜਿਹੜਾ ਇਹ ਬਰਸਾਤਾਂ ਦਾ ਪਾਣੀ ਹੁੰਦਾ ਹੈ ਇਹ ਸਾਨੂੰ ਕਦੀ- ਕਦੀ ਇਕੱਠਾ ਵੀ ਕਰ ਲੈਣਾ ਚਾਹੀਦਾ। ਕਿਉਂਕਿ ਆਪਾਂ ਕੀ ਕਰ ਸਕਦੇ ਜਿਵੇਂ ਸਾਡੇ ਘਰ ਚ ਇਨਵੇਰਟਰ ਹੁੰਦਾ ਹੈ। ਤੇ ਵਰਸ਼ਾ ਦਾ ਪਾਣੀ ਆਪਾਂ ਇਨਵਰਟਰ ਚ ਪਾ ਸਕਦੇ ਹਾਂ।
ਹੂੰ।
ਹਨਾ, ਤੇ ਹੋਰ ਆਪਾਂ ਪੇੜ- ਪੌਦਿਆਂ ਚ ਪਾ ਸਕਦੇ ਹਾਂ। ਬੜਾ ਕੁਛ ਆਪਾਂ ਕਰ ਸਕਦੇ ਹਾਂ। ਵਰਸ਼ਾ ਦੇ ਪਾਣੀ ਦਾ।
ਅਤੇ ਨਾਲੇ ਜਿਹੜੇ ਜਾਨਵਰ ਹੈਗੇ ਨੇ। ਜਿਹੜੇ ਗਰਮੀਆਂ ਚ ਰਹਿੰਦੇ ਨੇ। ਉਹਨਾਂ ਲਈ ਵੀ ਸਹੀ ਹੈਗਾ। ਵਿਚਾਰੇ ਕੁਛ ਤੇ ਕੁਸ਼ ਉਨਾਂ ਨੂੰ, ਜੀ- ਜੀ। ਉਹਨਾਂ ਲਈ ਵੀ, ਬਹੁਤ ਚੰਗਾ ਹੈਗਾ। ਤੇ ਨਾਲ ਇਹ ਬਰਸਾਤ ਆਉਣੀ ਵੀ ਚਾਹੀਦੀ ਹੈ। ਨਹੀਂ ਵੀ ਆਉਣੀ ਚਾਹੀਦੀ ਹੈ। ਜੇ ਆਊਗੀ। ਤਾਂ ਗਰਮੀ ਦੀ ਰਾਤ ਮਿਲੇਗੀ, ਤੇ ਨਾਲੇ ਜਿਹੜੇ ਕੰਮ ਤੇ ਜਾਂਦੇ ਨੇ, ਉਹਨਾਂ ਲਈ ਵੀ ਨੁਕਸਾਨ ਹੈਗਾ ਹੈ।
ਹਾਂਜੀ, ਨਹੀਂ ਦੇਖੋ ਆਉਣੀ ਤਾਂ ਚਾਹੀਦੀ ਹੈਗੀ ਆ। ਠੀਕ ਆ, ਨਾ ਦਾ ਤਾਂ ਮਤਲਬ ਨੀ ਹੈਗਾ। ਪਰ ਇਹ ਕਿ ਅਹ ਕਦੀ- ਕਦੀ ਇਹ ਵੀ ਹੋ ਜਾਂਦਾ ਕਿ, ਜਦੋਂ ਬਹੁਤ ਹੀ ਜ਼ਿਆਦਾ ਬਰਸਾਤਾਂ ਲੱਗ ਜਾਣ। ਠੀਕ ਹੈ ਨਾ, ਰੁਕਦੀ ਨੀ ਹੈਗੀ। ਮੰਨ ਲਓ ਪੂਰਾ- ਪੂਰਾ ਦਿਨ ਬਰਸਾਤਾਂ ਹੋ ਰਹੀਆਂ ਨੇ। ਸੜਕਾਂ ਤੇ ਪਾਣੀ ਭਰ ਗਏ ਨੇ। ਲੋਕਾਂ ਦਾ ਬਾਹਰ ਨਿਕਲਣਾ ਹੀ ਇੰਨਾ ਮੁਸ਼ਕਿਲ ਹੋ ਗਿਆ। ਕਈਆਂ ਦੇ ਘਰ ਦੇ ਅੰਦਰ ਪਾਣੀ ਵਰ ਜਾਂਦਾ। ਜਿਹਨਾਂ ਦੇ ਘਰ ਨੀਵੇਂ ਨੇ ਤਾਂ ਉਹਨਾਂ ਲਈ ਮੈਨੂੰ ਲੱਗਦਾ ਕਿ, ਥੋੜੀ ਜਿਹੀ ਨਾ ਦਿੱਕਤ ਹੈਗੀ।
ਹਾਂਜੀ- ਹਾਂਜੀ। ਸਭ ਦੇ ਲਈ ਹੈ ਜੀ, ਕੋਈ ਵੀ ਜਿਹੜਾ ਕੰਮ ਕਰਦਾ ਹੋਗਾ। ਉਹਨਾਂ ਲਈ ਵੀ ਹੈਗੀ ਆ।
ਜੀ, ਪਰ ਇਹ ਹੈਗਾ ਕਿ ਸਾਨੂੰ ਨਾ ਜਿਹੜੀ ਹੈ ਵਰਸ਼ਾ ਹੈਗੀ। ਵਰਸ਼ਾ ਰੀਤੂ ਹੈਗੀ ਆਹ ਸਾਨੂੰ ਨਾ ਮਤਲਬ, ਸਾਡੀ ਪ੍ਰਕਿਰਤੀ ਨੂੰ ਨਾ ਇੱਕ ਨਇਆ ਹੀ ਜੀਵਨ ਜਾਂ ਦੇ ਦਿੰਦੀ ਆ। ਮਤਲਬ ਸਾਡੇ ਮਤਲਬ ਕੀ ਹੈ। ਜਿੰਨਾ ਵੀ ਸਾਡਾ ਆਸ- ਪਾਸ ਦਾ ਵਾਤਾਵਰਨ ਹੈ। ਉਹਨੂੰ ਇੱਕ ਨਇਆ ਜੀਵਨ ਦੇ ਜਾਂਦੀ ਹੈ।
ਅਤੇ ਨਾਲੇ ਬੱਚੇ ਕਿੰਨੇ ਖੁਸ਼ ਹੁੰਦੇ ਨੇ ਜੇ ਸਕੂਲ ਦੇ ਟਾਈਮ ਬਾਰਿਸ਼ ਆ ਜਾਵੇ ਅਤੇ ਕਿੰਨਾ ਖੁਸ਼ ਹੁੰਦੇ ਨੇ ਕਿ ਸਕੂਲ ਸਕੂਲ ਦੀ ਛੁੱਟੀ ਹੋ ਜੂਗੀ। ਜੇ ਰੁਕ ਜੇ ਤੇ, ਤੇ ਰੁਕ ਜੇ ਤੇ ਮੂੰਹ ਬਣ ਜਾਂਦਾ ਉਹਨਾਂ ਦਾ।
ਉਓਹੀ ਤੇ ਬਿਲਕੁਲ ਤੁਸੀਂ ਸਹੀ ਕਿਹਾ ਸਹੀ ਸਹੀ ਕਿਆ ਕਿ ਜਦੋਂ ਵੀ ਬਾਰਿਸ਼ ਹੁੰਦੀ ਹੈ ਠੀਕ ਆ ਸਕੂਲ ਜਾਣੇ ਦਾ ਟਾਈਮ ਉਹ ਇਹਨਾਂ ਦਾ ਇਹਨਾਂ ਨੇ ਖੁਸ਼ ਹੋ ਕੇ ਦੇ ਦੇਖੋ ਬਾਰਿਸ਼ ਹੋ ਰਹੀ ਹੈ ਅੱਜ ਆਪਾਂ ਸਕੂਲ ਨੀ ਜਾਣਾ ਸਕੂਲ ਚ ਪਾਣੀ ਭਰਿਆ ਹੋਣਾ ਹੈ ਸਾਨੂੰ ਠੰਢ ਲੱਗ ਜਾਏਗੀ ਉੱਥੇ ਕੋਈ ਬੱਚਾ ਨਹੀਂ ਆਇਆ ਹੋਣਾ ਇਹਨਾਂ ਨੇ। ਇਹੋ ਜਿਹੇ ਮਤਲਬ ਸਾਨੂੰ ਬਹਾਨੇ ਬਣਾਉਣ ਲੱਗ ਜਾਂਦੇ ਨੇ ਪਰ ਉਹ ਪੰਜ ਮਿੰਟ ਬਾਅਦ ਜ ਰੁਕ ਜਾਂਦੀ ਹੈ ਫਿਰ
ਐਸ ਟਾਈਮ ਤੇੇ ਮੂੰਹ ਬਣ ਜਾਂਦਾ। ਜਾਣਾ ਤਾਂ ਪਏਗਾ ਹੀ, ਕਿੰਨੀ ਕੁ ਛੁੱਟੀਆਂ ਕਰਾਏ ਹੁਣੇ ਤਾਂ ਜੂਨ ਦੀ ਛੁੱਟੀਆਂ ਗਈਆਂ ਨੇ। ।
ਉਹੀ ਤੇ ਮੈਂ ਕਿਹਾ ਹਜੇ ਤਾਂ ਤੁਸੀਂ ਇੱਕ ਮਹੀਨੇ ਦੀ ਛੁੱਟੀਆਂ ਘੱਟ ਹੀ ਹੈ ਹੁਣ ਫਿਰ ਤੁਸੀਂ ਘਰ ਬਹਿਣ ਏ ਨਾ, ਕਿੰਨਾ ਪੜ੍ਹਾਈ ਦਾ ਨੁਕਸਾਨ ਹੁੰਦਾ। ਐਂ ਨੀ ਬਾਰਿਸ਼ ਦੇ ਚੱਕਰ ਚ ਮੈਂ ਤੁਹਾਨੂੰ ਸਕੂਲ ਨੀ ਭੇਜਾਂਗੀ ਤੁਸੀ ਸਕੂਲ ਜਾਣਾ ਬਾਰਿਸ਼ ਦੇ ਚੱਕਰ ਚ।
ਬਹਾਨੇ ਵੀ ਇਹੋ ਜਿਹੇ ਲਾਂਦੇ ਨੇ ਕਿ ਬੀਮਾਰ ਹੋ ਜਾਂਗੇ ਸਾਨੂੰ ਇਹ ਹੋਜੂਗਾ ਅਸੀਂ ਗਿੱਲੇ ਹੋ ਕੇ ਜਾਵਾਂਗੇ। ਤੇ ਕੀ ਕਰੇ ਬੰਦਾ ਸੋਚਣਾ ਹੀ ਪੈਂਦਾ ਕਿ ਚਲੋ ਕੋਈ ਗੱਲ ਨੀ। ਇੱਕ ਦਿਨ ਤੋਂ ਕੀ ਫ਼ਰਕ ਪਊਗਾ।
ਹਾਂਜੀ ਨਹੀਂ ਮੈਨੂੰ ਅੱਜ ਮਤਲਬ। ਹਾਂ ਵਟਸਐਪ ਤੇ ਗੱਲ ਕਰਕੇ ਤੁਹਾਡੇ ਨਾਲ ਬੜਾ ਚੰਗਾ ਲੱਗਿਆ, ਚਲੋ।
ਚੰਗਾ ਸਤਿ ਸ਼੍ਰੀ ਅਕਾਲ ਜੀ।